ਓਹ
ਹੈਲੋ, ਤੂੰ ਗੱਲ ਕਰ ਲਾ ਤੇਰਾ ਫੋਨ ਆ ਤੂੰ ਗੱਲ ਕ
ਹੈਲੋ।
ਹੈਲੋ-ਹੈਲੋ, ਹਾਂਜੀ ਕੀ ਕਰ ਰਹੇ ਹੋ ਤੁਸੀਂ?
ਬੱਚਿਆਂ ਨਾਲ ਖੇਲਦੇ ਆ।
ਕਲੀਅਰ ਬੋਲ
ਬੱਚਿਆਂ ਨਾਲ ਖੇਲ ਰਹੇ ਆ।
ਅੱਛਾ, ਕੀ ਕਰਦੇ ਪਏ ਨੇ ਬੱਚੇ?
ਬੱਚੇ ਬਲੋਕਸ ਨਾਲ ਖੇਲ ਰਹੇ ਆ।
ਅੱਛਾ। ਹੋਰ ਗੁੜੀਆ ਕਿਸ ਤਰ੍ਹਾਂ ਹੈਗੀ ਏ?
ਉਹ ਬੀ ਠੀਕ ਐ, ਠੀਕ ਐ।
ਅੱਛਾ ਮੰਮੀ ਕੀ ਕਰਦੇ ਪਏ ਨੇ?
ਮੰਮੀ ਬੈਠੀ ਹੈ ਨਾਲ ਮੇਰੇ।
ਅੱਛਾ ਅੱਜ ਕੀ ਕੀਤਾ ਸਾਰਾ ਦਿਨ ਫਿਰ?
ਆ ਮੈਂ ਸਕੂਲ ਗਈ ਹਾਂ ਸਕੂਲ ਤੋਂ ਘਰ ਆਈ ਹਾਂ ਆ ਕੇ ਥੋੜ੍ਹੀ ਦੇਰ ਰੋਟੀ ਖਾਧੀ ਆ ਲੇਟੀ ਆ ਬਸ। ਬੱਚੇ ਰਲ ਖੇਲ ਰਹੇ ਆ ਹੁਣ,,, ਦੀਦੀ
ਖਾ ਲਿਆ ਅੱਜ ਕੀ ਖਾਧਾ ਸੀ ਦੁਪਹਿਰੇ
ਰਾਜਮਾਂ ਖਾਧੇ ਅਜੇ
ਅੱਛਾ, ਚੌਲ ਬਣਾਏ ਸੀ ਨਾਲ
ਨਹੀਂ ਰੋਟੀ ਹੈ
ਅੱਛਾ
ਅੱਛਾ ਔਰ, ਕੀ ਕਹਿੰਦੇ, ਅੱਜ ਸਕੂਲ ਕੀ ਕੰਮ ਹੋਇਆ ਸੀਗਾ, ਸਕੂਲ ਕੀ ਕੰਮ ਕਰਵਾਇਆ ਹੈਗਾ ਅੱਜ
ਸਕੂਲ ਪੋਟਸ ਦੇ ਕੰਮ ਸੀਗਾ ਸੀ ਬੀ ਐਸ ਈ ਪੋਰਟਲ ਤੇ ਅਦਰ ਪੋਟਲ
ਅੱਛਾ ਸੀ ਬੀ ਐਸ ਈ ਪੋਰਟਲ ਦਾ ਕੰਮ ਹੁੰਦਾ ਪਿਆ ਹੈਗਾ ਆ ਤੇ ਕੋਈ ਦਿੱਕਤ ਤਾਂ ਨਹੀ ਆ ਰਹੀ ਕੰਮ ਕਰਨ ਦੇ ਵਿੱਚ
ਨਹੀਂ
ਅੱਛਾ, ਗਰਮੀ ਬੜੀ ਹੈਗੀ ਹੈ ਨਾ ਅੱਜ ਕੱਲ੍ਹ
ਹਾਂ, ਲੂ ਚੱਲਦੀ ਹੈ ਬਾਹਰ
ਹਾਂ, ਲੂ ਚੱਲਦੀ ਪਈ ਹੈ, ਮੌਨਸੂਨ ਲੇਟ ਹੋ ਗਿਆ ਏ ਨਾ, ਕਹਿ ਰਹੇ ਪੰਦਰਾਂ ਦਿਨ ਲੇਟ ਹੋ ਗਿਆ ਮੌਨਸੂਨ ਦੇਖੋ, ਹੁਣ ਕਦੋਂ ਬਾਰਿਸ਼ਾਂ ਆਉਂਦੀਆਂ ਹੈਗੀਆਂ ਨੇ ਕਹਿ ਰਹੇ ਨੇ ਬੱਚਿਆਂ ਦੀ ਛੁੱਟੀਆਂ ਵੀ ਵੱਧਣ ਯਾਂ ਪਰ ਸਾਡੀਆਂ ਤਾਂ ਨਹੀਂ ਵੱਧਦੀਆਂ ਹੈਗੀਆਂ ਨਾ ਟੀਚਰਸ ਦੀਆਂ ਛੁੱਟੀਆਂ ਨੀ ਵੱਧਣਗੀਆਂ
ਨਹੀਂ, ਟੀਚਰਜ਼ ਦੀਆਂ ਨਹੀਂ ਹੋਣਗੀਆਂ
ਹਾਂ ਹੋਰ, ਹੋਰ ਕੀ ਚੱਲ ਰਿਹੈ
ਬਸ, ਠੀਕ ਹੈ ਸਾਰਾ ਕੁ
ਅੱਛਾ, ਤੇ ਹੋਰ, ਬੇਰੀ ਮੈਮ ਆ ਰਹੇ ਨੇ, ਅੱਜ ਕੱਲ੍ਹ ਸਕੂਲ
ਹਾਂ, ਆ ਰਹੇ ਨੇ
ਅੱਛਾ, ਤੇ ਫੇਰ ਇਹ ਕੰਮ ਕਰਵਾ ਰਹੇ ਨੇ ਆਪਣੇ ਆਪਣੇ ਸਬਜੈਕਟ ਦੇ ਰਿਗਾਰਡਿੰਗ, ਸਾਰਾ ਲੈਸਨ ਪਲੈਨ ਵਗੈਰਾ ਹੋ ਰਿਹੈ
ਸਭ ਹੋ ਰਿਹਾ ਹੈ, ਸਭ ਕਰਵਾ ਰਹੇ
ਅੱਛਾ ਚਲੋ, ਮੈਂ ਤਾਂ ਹਲੇੇ ਆਉਣਾ ਨੀ ਨਾ ਸਕੂਲ, ਕਿਉਕਿ ਮੇਰਾ ਹੈ ਨੀ, ਮੈਨੂੰ ਸੈਲਰੀ ਨਹੀ ਮਿਲਣੀ ਹੈਗੀ ਐ। ਤੇ ਮੇਰਾ ਵਨ, ਵਨ ਮੰਥ ਔਫ ਹੈਗਾ ਆ, ਮੈਂ ਤਾਂ ਇੱਕ ਜੁਲਾਈ ਨੂੰ ਆਵਾਂਗੀ ਸ ਪਹਿਲਾਂ ਮੈਂ ਆਉਣਾ ਨੀ ਹੈਗਾ, ਤੇ ਇਸ ਕਰਕੇ ਮੈਂ ਕਿਹਾ, ਸਰ, ਮੈਂ ਪੁੱਛ ਕੇ ਇਨਫੋਰਮੇਸ਼ਨ ਲੈ ਹੀ ਲਵਾਂ ਕਿਸ ਤਰ੍ਹਾਂ ਇਨਫੋਰਮੇਸ਼ਨ ਲੈਣੀ ਹੈਗੀ, ਕੀ ਹੋ ਰਿਹੇ ਕਲਾਸ ਦੇ ਵਿੱਚ, ਕੀ ਸਕੂਲ ਦੇ ਵਿੱਚ ਚੱਲਦਾ ਪਿਆ ਹੈਗਾ ਆ, ਪਤਾ ਤਾਂ ਲੱਗਣਾ ਚਾਹੀਦਾ ਹੈਗਾ ਆ। ਹੋਰ, ਓ ਲੈਸਨ ਅ, ਜਿਹੜੇ ਸੋਨੀਆ ਮੈਮ ਨਾਲ ਗੱਲ ਹੋਈ ਐ
ਹਾਂ ਗੱਲ
ਅੱਛਾ ਹਿੰਦੀ ਦਾ ਕੀ ਕਰਵਾ ਰਹੇ ਨੇ, ਉਹ ਅੱਜ ਕੱਲ ਕੁਛ ਪਤਾ ਲੱਗਿਆ, ਨਾਈਨ ਸਟੈਂਡਰਡ ਦੇ ਵਿੱਚ
ਨਹੀਂ ਹਾਲੇ ਨਹੀਂ ਕੁਛ ਕਰ ਰਹੇ ਹੈ, ਹਾਲੇੇ ਡਿਸਾਈਡ ਕਰਨਾ
ਅੱਛਾ, ਡਿਸਾਈਡ ਕਰਦੇ ਪਏ ਨੇ ਅੱਛਾ, ਹੋਰ, ਹੋਰ ਕੀ ਚੱਲ ਰਿਹੇ ਸਕੂਲ ਦੇ ਵਿੱਚ
ਕੁਛ ਨਹੀਂ ਸੀ, ਵੀ ਪੀ ਟ੍ਰੇਨਿੰਗ ਚੱਲ ਰਹੀ ਹੈ, ਪੈਸੇ ਦੇਣੇ ਉਹਨਾਂ ਦੇ
ਅੱਛਾ।
ਹੋਰ ਕੁਛ ਨੀ ਹੋ ਰਿਹਾ।
ਹੋਰ, ਘਰ ਸਭ ਠੀਕ ਨੇ?
ਹਾਂ ਸਭ ਠੀਕ।
ਹਾਂ ਸੋਹਰਾ ਸਾਹਿਬ ਦਾ ਕੀ ਹਾਲ ਹੈ ਤੇਰੇ ਦਾ?
ਠੀਕ ਹੈ ਉਹ ਵੀ।
ਕੀ ਹਾਲ ਹੈ ਉਨਾਂ ਦਾ?
ਠੀਕ ਹੈ, ਠੀਕ ਹੈ। ਠੀਕ ਹੈ ਘੁੰਮ।
ਅੱਛਾ। ਪਿੱਛੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ ਹੁਣ ਠੀਕ ਹੈ ਰਿਕਵਰੀ ਹੋ ਗਈ ਹੈ ਉਹਨਾਂ ਦੀ?
ਹਾਂ ਹੋ ਗਈ ਹੈ ਰਿਕਵਰੀ।
ਕੀ ਉਨਾਂ ਦਾ ਡਾਇਟ ਪਲੈਨ ਵਗੈਰਾ ਬਣਿਆ ਹੋਇਆ ਆ?
ਨਹੀਂ ਉਹ, ਹਾਂ ਬਸ ਉਸੀ ਦੀ ਰਿਗਾਰਡਿੰਗ ਹੀ ਦੇ ਰਹੇ ਹਾਂ।
ਕੀ ਦੇ ਰਹੇ ਨੇ?
ਬਸ ਉਹੀ ਦਾਲ ਚਾਵਲ ਜਿਹੜੇ ਪਸੰਦ ਹੈ ਉਹਨਾਂ ਨੂੰ ਉਹੀ ਖਾਂਦੇ ਖਿਚੜੀ, ਦਲੀਆ ਵਗੈਰਾ।
ਅੱਛਾ। ਹੋਰ ਵੈਸੇ, ਉਹਨਾਂ ਦੀ ਹੈਲਥ ਠੀਕ ਹੈ ਹੁਣ?
ਹਾਂ ਠੀਕ।
ਕਿਸ ਤਰ੍ਹਾਂ ਕਿਸ ਤਰ੍ਹਾਂ ਹੁਣ ਉਹਨਾਂ ਦੀ ਡੀਲਿੰਗ ਕਿਸ ਤਰ੍ਹਾਂ ਹੈਗੀ ਹੈ ਠੀਕ ਚੱਲ ਰਹੇ ਨੇ ਉਹ। ਉਹਨਾਂ ਨੂੰ ਬੈਠਣ ਉੱਠਣ ਦੇ ਵਿੱਚ ਕਿਸੇ ਚ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਹੈਗੀ।
ਨਹੀਂ, ਨਹੀਂ ਠੀਕ ਹੈ ਸਭ ਠੀਕ ਚੱਲ ਰਿਹਾ ਹੁਣ।
ਵੋਕ ਵਗੈਰਾ ਕਰ ਰਹੇ ਨੇ ਉਹ?
ਹਾਂ ਠੀਕ ਹੈ ਪ੍ਰੋਪਰ ਹੈ।
ਅੱਛਾ ਹੋਰ। ਘਰ ਚ ਹੋਰ ਕੋਈ ਕਿਵੇਂ ਹੈਗੇ ਨੇ ਸਾਰੇ?
ਠੀਕ ਹੈ, ਸਭ ਠੀਕ ਹੈ।
ਕਿਤੇ ਘੁੰਮਣ ਨਹੀ ਗਈ?
ਨਾ ਮੈਂ ਨੀ ਗਈ ਕਿਤੇ ਘੁੰਮਣ।
ਛੁੱਟੀਆਂ ਦੇ ਵਿੱਚ।
ਨਈ, ਮੈਂ ਨਹੀਂ, ਗਈ ਕਿਤੇ ਘੁੰਮਣ।
ਕਿਉਂ ਝੂਠ ਕਿਉਂ ਬੋਲ ਰਹੀ ਹੈਗੀ ਹੈ। ਮੈਨੂੰ ਤਾਂ ਪਤਾ ਲੱਗਿਆ ਪਟਨਾ ਸਾਹਿਬ ਗਈ ਸੀਗੀ।
ਜਾ ਆਈ ਆ।
ਕੀ ਲੈ ਕੇ ਆਈ ਆ ਫਿਰ ਉੱਥੋਂ ਦੀ?
ਪ੍ਰਸ਼ਾਦ ਆਉਣਾ ਸੀ ਹੋਰ ਕੀ ਆਉਣਾ ਸੀਗਾ।
ਹੋਰ ਵੀ ਕੁੱਛ ਆ ਸਕਦਾ ਹੈਗਾ ਆ ਕੀ ਲੈ ਕੇ ਆਈ ਆਂ ਮੇਰੇ ਵਾਸਤੇ ਕੀ ਲੈ ਆਈ ਹੈ?
ਤੈਨੂੰ ਦੇ ਨਹੀਂ ਦਿੱਤੇ ਕਿਹੜੇ ਝੂਠੇ। ਕੜੇ ਪਾ। ਕੜੇ ਆ ਗਏ ਆ ਲੇ ਆ ਉੱਧਰੋਂ ਜਾ ਕੇ ਮੰਮੀ ਵੱਲੋਂ।
ਹਰ ਵੇਲੇ ਆਉਂਦੀ ਹੈਗੀ ਕੜੇ ਲੈ ਕੇ ਆਇਆ ਕਰ।
ਆਪਣੇ ਆਪ ਜਾ ਕੇ ਲੈ ਕੇ ਆਓ ਆਪਣਾ ਕੰਮ ਤਾਂ ਕੁਛ ਕਰ ਲਓ। ਤੈਨੂੰ ਤਾਂ ਮੈਨੂੰ ਗਰਮੀ ਬਹੁਤ ਲੱਗਦੀ ਤੈਨੂੰ ਤਾਂ ਗਰਮੀ ਨੀ ਲੱਗਦੀ ਜਾ ਕੇ ਬਾਹਰ ਨਿਕਲ ਦੋ ਚੱਕਰ ਲਗਾ ਕੇ। ਕਿਆ ਪਤਾ ਲੱਗ ਜਾਵੇਗਾ ਹੱਬੂ ਹੱਬੂ ਕਰਦੀ ਆਏਗੀ ਬਾਹਰ।
ਮੈਂ ਇੱਦਾਂ ਕਰਦੀ ਨੀ ਆ ਮੇਰੇ ਚ ਬੜੇ ਸਹਿਣ ਸ਼ਕਤੀ ਹੈਗੀ।
ਉਹ ਪਤਾ ਮੈਨੂੰ ਜਦੋਂ ਉੱਧਰ ਆਉਂਦੀ ਹੈ ਐੰਨੀ। ਸਫੋਕੇਸ਼ਨ ਇਨੀ ਹੋ ਰਖੀ ਇਨੀ ਹੋ ਰਖੀ ਹੈ। ਆਂਦੇ ਸਾਰ ਸਰ ਬਸ ਰਹਿਣ ਦੇ ਕਮਰੇ ਤੇਰੇ ਚ ਵੀ ਸਫੋਕੇਸ਼ਨ।
ਸਾਰਾ ਕੁਛ ਬੰਦ ਕਰਕੇ ਰੱਖਦੇ ਆ ਫੇਰ ਤਾਂ ਹੁਣ ਐਵੇਂ। ਮੇਰੇ ਬੱਚੇ ਇਸ ਤਰ੍ਹਾਂ ਨੀ ਕਰਦੇ ਹੈਗੇ ਨੇ। ਹੈਲੋ, ਹੈਲੋ। ਹੋਰ?
ਠੀਕ, ਹੈ ਸਾਰਾ ਕੁਛ।
ਹੋਰ, ਸੂਟ ਵਗੈਰਾ ਲੈ ਕੇ ਨਹੀਂ ਆਈ, ਹੋਰ ਖ਼ਰੀਦ ਕੇ?
ਨਹੀਂ, ਹੋਰ ਨਹੀਂ ਲਿਆ।
ਸਕੂਲ ਦੇ ਵਿੱਚ ਨਹੀਂ, ਟੀਚਰ ਲੈ ਕੇ ਆ ਰਹੇ ਸੂਟ ਵਗੈਰਾ?
ਨਹੀਂ, ਹਲੇ ਨੀ ਲੈ ਕੇ ਆ ਰਹੇ।
ਅੱਛਾ।
ਹੋਰ ਕਿਸੇ, ਨੇ ਮੇਰੇ ਬਾਰੇ ਕੁਛ ਪੁੱਛਿਆ?
ਨਹੀਂ, ਉਹਨਾਂ ਨੇ ਕਿਹਾ, ਇੱਕ ਤਰੀਕ ਤੋਂ ਆਈ ਜਾਉ, ਉਹਨੂੰ ਸੈਲਰੀ, ਨਹੀਂ ਨਾ ਮਿਲ ਨਹੀਂ ਸੀ।
ਅੱਛਾ, ਹੋਰ ਕਿਸ ਤਰ੍ਹਾਂ ਚੱਲ ਰਿਹਾ? ਹੁਣ ਛੁੱਟੀ ਦੀ ਟਾਈਮਿੰਗ? ਕੀ ਹੈਗੀ ਏ?
ਉਹੀ ਏ, ਸੇਮ ਟਾਈਮਿੰਗ ਸਵਾ ਦੋ।
ਸਵਾ ਦੋ, ਔਰ ਸਵੇਰੇ ਮੋਰਨਿੰਗ ਟਾਈਮਿੰਗ?
ਅੱਠ ਵਜੇ।
ਅੱਠ ਵਜੇ, ਔਰ ਕੀ ਕਹਿੰਦੇ, ਹੁਣ ਕਿੰਨੇ ਵਜੇ ਜਾਣਾ ਹੈਗਾ ਵਾਪਿਸ?
ਬਸ, ਥੋੜ੍ਹੀ ਦੇਰ ਤੱਕ, ਜਾਊਂਗੀ ਧੁੱਪ ਥੋੜ੍ਹੀ ਘੱਟ ਜਾਏ।
ਅੱਛਾ, ਠੀਕ ਐ, ਹਰਵੀਨ ਦਾ ਹੋਲੀ ਡੇ ਹੋਮਵਰਕ ਕੰਪਲੀਟ ਹੋ ਗਿਆ?
ਹਾਂ, ਹੋ ਗਿਆ ਉਹਦਾ, ਚਾਰਟ ਬਣਾ ਰਹੇ।
ਚਾਰਟ ਬਣਾ, ਦਾਂਗੀ ਮੈਂ ਉਹਦਾ। ਬਣ ਜਾਏਗਾ ਉਹਦਾ ਚਾਰਟ, ਹੋਰ ਮੈਂ ਲੈ ਕੇ ਆਈ ਸੀਗੀ। ਚਾਰਟ ਲੈ ਕੇ ਆਈ ਆ, ਵਾਈਟ ਕਲਰ ਦਾ ਉਹਦਾ, ਨੰਬਰਿੰਗ ਵਗੈਰਾ ਦਾ, ਸਾਰਾ ਮੈਂ ਕਰ ਦਾਂਗੀ। ਕਲਰਸ, ਵੀ ਲੈ ਆਈ ਸੀਗੀ ਮੈਂ, ਉਹਦੇ ਕਰਨ ਵਾਸਤੇ। ਬਸ, ਥੋੜ੍ਹਾ ਜਿਹਾ ਟਾਈਮ ਲੱਗੇਗਾ, ਮੈਨੂੰ ਕਰਨ ਦੇ ਵਿੱਚ। ਹੱਲੇ, ਹੋ ਜੇਗਾ ਫੇਰ ਮੈਂ ਕਰ ਲਾਂਗੀ ਹੋਰ, ਵਿੱਕੀ ਨਾਲ ਗੱਲ ਹੋਈ ਤੇਰੀ? ਬ੍ਰਦਰ, ਨਾਲ ਗੱਲ ਹੋਈ ਤੇਰੀ?
ਨਹੀਂ।
ਅੱਛਾ। ਹੋਰ, ਕੁਛ?
ਬਾ, ਨਾ, ਬਸ ਸਬ ਠੀਕ ਚੱਲ ਰਿਹਾ।
ਅੱਛਾ, ਕੀ, ਕੀ ਲਾਇਆ ਹੋਇਆ ਏ ਉੱਪਰ? ਮੈਂ ਸੁਣਿਆ ਤੂੰ ਉੱਪਰ ਕਿਆਰੀ ਵੀ, ਆ ਬਨਾਈ ਏ ਕੋਠੇ ਤੇ। ਸਾਰੇ, ਬਾਗਵਾਨੀ ਕਰ ਰਹੀ ਹੈਗੀ ਹੈ, ਕੀ- ਕੀ ਲਾਇਆ ਉੱਪਰ?
ਘੀਆ, ਤੋਰੀ ਟੀਂਡੇ ਹੈ, ਖੀਰੇ ਹੈ, ਪੁਦੀਨਾ ਲੱਗਾ ਹੋਇਆ। ਅਮਰੂਦ ਐ, ਨਿੰਬੂ ਐ
ਅਮਰੂਦ ਲੱਗਦੇ ਨੇ?
ਹਾਂ, ਲੱਗੇ ਹੋਏ ਐ ਅਮਰੂਦ, ਪੱਕਣ ਵਾਲੇ ਆ।
ਅੱਛਾ। ਖਾਦ, ਵਗੈਰਾ ਪਾ ਰਹੀ ਐਂ ਉਹਨਾਂ ਨੂੰ?
ਹਾਂ, ਪੈ ਰਹੀ ਹੈ ਖਾਦ।
ਅੱਛਾ, ਹੋਰ ਕੰਮ ਵਾਲੀ, ਲਾਈ ਹੋਈ ਏ ਘਰ?
ਹਾਂ, ਲੱਗੀ ਹੋਈ ਹੈ ਕੰਮ ਵਾਲੀ।
ਅੱਛਾ, ਕਿੰਨੇ ਪੈਸੇ ਲੈਂਦੀ ਏ?
ਪਤਾ, ਨਹੀਂ ਮੈਨੂੰ ਕਿੰਨੇ ਪੈਸੇ, ਆਪ ਹੀ ਦਿੰਦੇ ਸਾਰੇ।
ਟਾਈਮਿੰਗ ਕੀ ਹੈ ਉਹਦੇ ਆਣ ਦੀ?
ਸਵੇਰੇ ਆਂਦੀ ਹੈ, ਸਵਾ ਸੱਤ, ਸਾਢੇ ਸੱਤ।
ਅੱਛਾ, ਫੇਰ ਤਾਂ ਆਪਣੀ ਮਰਜ਼ੀ ਨਾਲ ਕਰਕੇ ਜਾਂਦੀ ਹੋਏਗੀ ਕੰਮ? ਦੇਖ ਤਾਂ ਕੋਈ ਸਕਦਾ ਨੀ ਉਹਨੂੰ ਕੀ ਕੰਮ ਕਰ ਰਹੀ ਏ।
ਹਾਂ ਆਪਣੀ ਮਰਜ਼ੀ ਨਾਲ ਕਰਦੀ।
ਅੱਛਾ ਓਥੇ ਦੀ ਐ, ਲਾਗੇ ਦੀ ਲਵਾਈ ਹੋਈ ਐ?
ਏਨਾਂ ਨੇ ਅਪਨੇ ਆਪ ਈ, ਲਗਵਾ ਈ ਮੈਨੂੰ ਨੀ ਪਤਾ।
ਅੱਛਾ, ਫੋਨ ਨੰਬਰ ਵਗੈਰਾ ਤਾਂ ਲੈ ਕੇ ਰੱਖਣਾ ਸੀਗਾ ਨਾ ਓਦਾਂ। ਅਮਰਜੰਸੀ ਚ ਲੋੜ ਪੈ ਜਾਂਦੀ ਏ, ਪਤਾ ਹੋਨਾ ਚਾਈਦਾ ਕੀ ਨਾਂ ਯਾ।
ਨੀਲਮ
ਅੱਛਾ, ਫੋਨ ਨੰਬਰ ਓਦਾ ਲੈ ਕੇ ਰੱਖ। ਅਪਨੇ ਕੋਲ ਅਮਰਜੰਸੀ ਚ ਲੋੜ ਪੈਂਦੀ ਏ ਬੰਦਾ ਅੱਗੇ-ਪਿੱਛੇ ਵੀ ਬੁਲਾ ਸਕਦਾ ਹੈਗੈ ਐ। ਜੇ ਨੰਬਰ ਹੋਏਗਾ ਤੇ? ਫਾਦਰ ਇਨਲੋ ਦੇ ਦੋਬਾਰਾ ਟੈਸਟ ਵਗੈਰਾ ਹੋਏ ਨੇ ਤੇਰੇ ਦੇ?
ਹਾਂ ਹੋ ਗਿਆ ਆ ਠੀਕ ਹੈ ਹੁਨ
ਅੱਛਾ, ਕੁਛ ਕੋਈ ਕੰਪਲੀਕੇਸ਼ਨ ਵਗੈਰਾ ਕੁਛ ਦੱਸਿਆ ਡੋਕਟਰ ਨੇ
ਨਹੀਂ-ਨਹੀਂ ਬਸ ਠੀਕ ਹੈ ਸਾਰਾ ਕੁਛ ਨੋਰਮਲ ਐ।
ਅੱਛਾ
ਕੋਈ ਦਿੱਕਤ ਨੀ
ਅੱਛਾ। ਅੱਛਾ, ਮੈਂ ਤੈਨੂੰ ਕੈਆ ਸੀਗਾ, ਫਰੰਟ ਗੇਟ ਦੀ ਫੋਟੋ ਖਿੱਚ ਕੇ ਪੇਜੀ।
ਹਾਂ ਪੇਜ ਦਾ ਗੀ।
ਹਾਂ ਫਰੰਟਗੇੇਟ ਦੀ ਫੋਟੋ ਖਿੱਚ ਕੇ ਜ਼ਰੂਰ ਪੇਜਣੀ ਏ। ਬੈਕ ਸਾਈਡ ਦੀ ਵੀ ਖਿੱਚਣੀ ਹੈਗੀ ਨੇ ਜਿੱਧਰ, ਲਾਸਟ ਦੇ ਵਿੱਚ ਐਕਸਟ੍ਰਾ ਲੈ ਬਾਤਰੂਮ ਬਨੇ ਹੋਏ ਨੇ, ਵਾਸ਼ਰੂਮ ਹੈਗੇ ਨੇ। ਪਿੱਛੇ ਸਟੇਅਰਸ ਬਨੀਆਂ ਹੋਈਆਂ ਨੇ, ਔਰ ਫੋਟੋ ਐਵੇਂ ਨੀ ਖਿੱਚੀ ਦੀ ਹੁੰਦੀ। ਕੀ, ਅਲਮਾਰੀ ਦੀ ਫੋਟੋ ਮੰਗੀ ਤੇ ਅਲਮਾਰੀ ਦੇ ਕੋਲ ਜਾ ਕੇ ਫੋਟੋ ਅਮ, ਕਮਰੇ ਦੇ ਇੱਕ ਕੋਰਨਰ ਤੋਂ ਖੜੇ ਹੋ ਕੇ ਫੋਟੋ ਖਿੱਚੀ ਦੀ ਏ ਤਾਂ ਕਿ ਪੂਰਾ ਰੂਮ ਓਦੇ ਵਿੱਚ ਕਵਰ ਔਵੇ। ਤੇ ਇੱਕ ਦੂਸਰੇ ਕੋਨਰ ਤੋਂ ਫਿਰ ਖੜੇ ਹੋ ਕੇ ਖਿੱਚੀ ਦੀ ਚ ਤਾਂ ਕਿ ਦੂਸਰੀ ਡਾਇਰੈਕਸ਼ਨ ਤੋਂ ਵੀ ਸਾਰਾ ਰੂਮ ਕਵਰ ਹੋਵੇ, ਇਸ ਤਰ੍ਹਾਂ ਨੀ ਕਰੀਦਾ ਹੈਗਾ। ਕੀ ਅਲਮਾਰੀ ਦੀ ਫੋਟੋ ਫੇਰ ਤਾਂ ਡਾਇਰੈਕਸ਼ਨ ਪਤਾ ਹੀ ਨੀ ਲੱਗੇਗੀ, ਕਿ ਕਿਹੜੀ ਡਾਇਰੈਕਸ਼ਨ ਹੈਗੀ ਏ। ਕਿਚਨ ਦੀ ਵੀ, ਅਹ ਬੈਠਕ ਦੀ ਵੀ। ਜਿੰਨਾ ਵੀ ਘਰ ਏ ਸਾਰਿਆਂ ਦੀ ਫੋਟੋ ਕਲਿੱਕ ਕਰਕੇ ਭੇਜੋ। ਤਾਂ ਹੀ ਕੁੱਛ ਪਤਾ ਲੱਗੇਗਾ ਐਵੇਂ ਤਾਂ ਕੁਛ ਨੀ ਪਤਾ ਲੱਗ ਸਕਦਾ ਨਾ। ਹਾਂ, ਜਿਵੇਂ ਇੰਟੀਰੀਅਰ ਵਗੈਰਾ ਦੇਖਣਾ ਆਵੇ ਤੇ ਇੰਟੀਰੀਅਰ ਦੇ ਰਿਗਾਰਡਿੰਗ ਸਾਰਾ ਕੁਛ ਚੈਕ ਕਰਨਾ ਪੈਂਦਾ ਹਨਾ ਐਵੇਂ ਤੋ ਹੋਏਗਾ ਹੀ ਨੀ ਕੁੱਛ ਵੀ, ਸਾਰਾ ਰੂਮ ਦੇਖ ਦੇਖਣਾ ਪੈਂਦਾ ਹੈਗਾ ਏ ਸਾਈਜ਼ ਦੇਖਣਾ ਪੈਂਦਾ ਹੈਗਾ ਏ। ਤਾਂ ਹੀ ਪਤਾ ਲੱਗੇਗਾ, ਕੀ ਕਰ ਸਕਦੇ ਕੀ ਨਹੀਂ ਕਰ ਸਕਦੇ। ਕੀ ਚੇਂਜਿਸ ਹੋ ਸਕਦੇ ਨੇ, ਚੱਲ ਠੀਕ ਏ ਓਕੇ ਬਾਏ।